ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਕਿਵੇਂ ਹੋ ਤੁਸੀਂ?
ਵਧੀਆ ਜੀ ਤੁਸੀਂ ਸੁਣਾਓ ਘਰ ਪਰਿਵਾਰ ਸਭ ਵਧੀਆ?
ਹਾਂਜੀ ਮੈਂ ਵੀ ਵਧੀਆ ਘਰ ਪਰਿਵਾਰ ਵੀ ਸਭ ਵਧੀਆ। ਹੋਰ ਸੁਣਾਓ, ਅੱਜ ਕਿੱਦਾਂ ਯਾਦ ਕੀਤਾ ਤੁਸੀਂ?
ਬਸ ਮੈਂ ਤਾਡੇ ਕੋਲ ਪੁੱਛਣਾ ਸੀ ਕਿ ਬਈ ਔਨਲਾਈਨ ਸ਼ੋਪਿੰਗ ਤੇ ਔਫਲਾਈਨ ਸ਼ੋਪਿੰਗ ਦੇ ਮਤਲਬ ਅੱਜ ਕੱਲ੍ਹ ਕਿੰਨੀਆਂ ਹੋ ਰਹੀਆਂ ਤੇ ਐਦੇ ਫਾਇਦੇ ਨੁਕਸਾਨ ਤੁਸੀਂ ਦੱਸ ਸਕਦੇ ਹੋ ਮੈਨੂੰ?
ਹਾਂਜੀ ਹਾਂਜੀ ਦੱਸਦੀ ਹਾਂ ਮੈਂ ਤੁਹਾਨੂੰ। ਦੇਖੋ ਔਨਲਾਈਨ ਸ਼ੋਪਿੰਗ ਦਾ ਫਾਇਦਾ ਤੇ ਇਹ ਹੈਗਾ। ਕਿ ਅਸੀਂ ਘਰ ਬੈਠੇ ਕੁਛ ਵੀ ਸ਼ੋਪਿੰਗ ਕਰ ਸਕਦੇ ਆ। ਤੇ ਸਾਨੂੰ ਕਿੱਥੇ ਜਾਣਾ ਨੀ ਪੈਂਦਾ ਇੰਨੀ ਗਰਮੀ ਵਿੱਚ ਤੁਹਾਡੇ ਸਾਹਮਣੇ ਕਿੰਨੀ ਗਰਮੀ ਏ।
ਹਾਂਜੀ
ਹਾਂਜੀ ਘਰ ਬੈਠੇ ਅਸੀਂ ਕੁਛ ਵੀ ਸਮਾਨ ਮੰਗਾਈਏ ਸਾਡੇ ਘਰ ਪੰਜ- ਛੇ ਦਿਨਾਂ ਦੇ ਅੰਦਰ -ਅੰਦਰ ਉਹ ਭੇਜ ਦਿੰਦੇ ਐ। ਅਸੀਂ ਆਪਣਾ ਅਡਰੈਸ ਭੇਜਨਾ ਹੁੰਦਾ ਪਿੰਨ ਕੋਡ ਭੇਜਣਾ ਹੁੰਦਾ। ਤੇ ਉਹ ਪੰਜ- ਛੇ ਦਿਨਾਂ ਦੇ ਅੰਦਰ ਵੈਸੇ ਉਹ ਲਿਖਦੇ ਇਨੇ ਪੰਦਰਾਂ ਦਿਨ ਕਿ ਪੰਦਰਾਂ ਦਿਨ ਦੇ ਅੰਦਰ ਆਏਗਾ ਲੇਕਿਨ ਆਹ ਹਫ਼ਤੇ ਦੇ ਅੰਦਰ- ਅੰਦਰ ਜਾਂਦਾ। ਦੇਖੋ ਮੈਂ ਤੇ ਕਾਫੀ ਸਮਾਨ ਮੰਗਵਾਆ ਜੇ, ਮੈਂ ਉਹਨ ਪਿੱਛੇ ਆਪਣੇ ਨਾ ਮੈਨੂੰ ਕਿਚਨ ਵਿੱਚ ਕੱਪ ਪਲੇਟ ਚਾਹੀਦੇ ਸੀਗੇ ਉਹ ਚਾਹ ਵਾਲੇ ਕੱਪ ਪਲੇਟ ਹੁੰਦੇ ਨਾ ਉਹ-
ਹਾਂਜੀ
ਹਾਂਜੀ ਹਾਂਜੀ ਮੈਂ ਤੇ ਕਰੋਕਰੀ ਵੀ ਮੰਗ ਲੈਂਦੀ ਆ ਤੇ ਮੈਂ ਉਹ ਮੰਗਵਾਏ ਸੀਗੇ ਮੇਰੇ ਕੋਲ ਬਾਜ਼ਾਰ ਜਾਣ ਦਾ ਟਾਈਮ ਨੀ ਲੱਗ ਰਿਹਾ ਸੀਗਾ। ਨਾਲੇ ਦੇ ਇੱਥੇ ਮੇਰੇ ਬੜੇ ਮਹਿੰਗੇ ਮਿਲਦੇ ਪਏ ਸੀ। ਤੇ ਮੈਂ ਫੇਰ, ਓਨਲਾਈਨ ਦੇਖਿਆ ਇੱਕ ਦਿਨ ਵੀ ਇੱਕ ਲੇਡੀ, ਵੇਚ ਰਹੀ ਸੀਗੀ ਉਹ ਪਤਾ ਕੀ ਸਾਰਾ ਦਿਨ ਆਪਣੀ ਦੁਕਾਨ ਵੈਸੇ ਚਲਾਉਂਦੇ ਨੇ ਰਾਤ ਵੇਲੇ ਅੱਠ ਵਜੇ ਤੋਂ ਬਾਅਦ ਕੋਈ ਗਾਹਕ ਤੇ ਆਉਂਦਾ ਨੀ ਆਲੇ ਦੁਕਾਨਾਂ ਤੇ ਓ ਆੱਠ ਵਜੇ ਨਾ ਰਾਤੀ ਲਾਈਵ ਕਾਰ ਲੈਂਦੇ ਨੇ ਇੰਸਟਾਗ੍ਰਾਮ ਤੇ।
ਵਦੀਆ ਗੱਲ ਏ, ਔਨਲਾਈਨ ਦਾ ਐਈਓ ਫ਼ੈਦਾ ਹੈਗਾ।
ਹਾਂਜੀ-ਹਾਂਜੀ ਬਸ ਓ ਰਾਤੀ ਅੱਠ ਵਜੇ ਓਨਾਂ ਨੇ ਅਪਣੀ, ਅਸੀ ਵੀ ਅੱਠ ਵਜੇ ਰਾਤੀ ਫ੍ਰੀ ਹੋਨੇ ਆਂ। ਅਪਣਾ ਡਿਨਰ ਬਨਾ ਕੇ, ਸਾਡੇ ਨਾ ਅੱਠ ਵਜੇ ਤੱਕ ਅਸੀ ਡਿਨਰ ਖਾ ਲੈਂਨੇ ਆ। ਅਸੀ ਵੀ ਫ੍ਰੀ ਹੁਨੇ ਆਂ, ਤੇ ਮੈਂ ਵੀ ਵੇਖਦੀ ਪਈ ਸੀ ਫੋਨ ਤੇ ਦੇਖੇਆ ਇੰਸਟਾਗ੍ਰਾਮ ਤੇ ਇੱਕ ਲੇਡੀ ਲਾਈਵ ਆਈ ਹੋਈ ਸੀ, ਅਪਨੀ ਦੁਕਾਨ ਤੋ ਈ ਓ ਸਾਰੇ ਅਪਨੇ ਭਾਂਡੇ-ਭੂੰਡੇ ਸਬ ਦਖਾਂਦੀ ਪੀ ਸੀ ਔਨਲਾਈਨ ਕੀ ਐ ਕੱਪ ਲੈਲੋ, ਐ ਚੀ ਚਾਅ ਪੱਤੀ ਚੀਨੀ ਦਾ ਡੱਬਾ ਲੈਲੋ ਐ ਕੱਚ ਦੇ ਗਲਾਸ ਲੈਲੋ ਤੇ ਮੈਂ ਬਲਕਿ ਓਨੂੰ ਮੈਸੇਜ ਕੀਤਾ ਓਥੇ ਈ ਮੈਂ ਕੇਆ ਭੈਨ ਜੀ ਤੁਸੀਂ ਐ ਕਿੱਦਾਂ ਭੇਜੋਗੇ, ਬਈ ਐ ਟੁੱਟ ਨੀ ਜਾਣਗੇ। ਟਰਾਂਸਪੋਟ ਤੇ ਆਂਦੇ-ਆਂਦੇ। ਕਹਿੰਦੇ ਨਹੀਂ-ਨਹੀਂ, ਐ ਨੀ ਟੁੱਟਨਗੇ ਭੈਣ ਜੀ। ਅਸੀ ਨਾ ਐਨੂੰ ਥਰਮਾਕੋਲ ਦੀ ਡੱਬੇ 'ਚ ਪੂਰਾ ਪੈਕਿੰਗ ਕਾਰਕੇ ਤੂਆਨੂੰ ਤਾਂ ਭੇਜਾਂਗੇ। ਬੀ ਇਹਨੂੰ ਕੁੱਛ ਵੀ ਨੀ ਹੋਏਗਾ। ਟੁੱਟੇਗਾ ਤੇ ਤੂਸੀਂ ਸਾਨੂੰ ਦੱਸ ਦੇਨਾ। ਤੂਸੀ ਵੀਡੀਓ ਬਨਾ ਲੈਣਾ ਅਪਨੀ ਪਾਰਸਲ ਓਪਨਿੰਗ ਵੀਡੀਓ ਅਗਰ ਕੋਈ ਬਾਏ ਚਾਂਸ ਟੁੱਟੇਆ ਆਇਆ ਤੇ ਅਸੀ ਤੁਵਾਨੂੰ ਰਿਪਲੇਸ ਕਰਕੇ ਦਾਂਗੇ।
ਔਨਲਾਈਨ ਔਨਲਾਈਨ ਦਾ ਵੀ ਫ਼ੈਦਾ ਐ ਪਰ, ਅੱਜ-ਕੱਲ੍ਹ ਦੇਖ ਸਕਦੇ ਓ ਨਾ, ਔਫਲਾਈਨ ਦਾ ਕਿੰਨਾ ਫੈਦਾ ਹੈਗਾ। ਤੂਸੀ ਅਪਣੀ ਅੱਖੋ-ਅੱਖੀ ਜਾ ਕੇ ਸਮਾਨ ਲਓ। ਗਰੰਟੀ ਵਗੈਰਾ ਕਰੋ, ਔਡਰਲੀ ਜਿਹੜੇ ਮਤਲਬ ਪ੍ਰੋਡਕਟ ਲਿੱਤੇ ਤੁਸੀਂ ਤੇ
ਹਾਂਜੀ।
ਜਿਵੇਂ ਕੱਪੜੇ ਹੋ ਗਏ, ਐਤਾਂ ਤੂਸੀ ਔਫਲਾਈਨ ਜਾਦਾ ਵਦੀਆ ਆਂਦੇ ਨੇ ਅੱਜ-ਕੱਲ੍ਹ ਟਰਾਈ ਕਾਰਕੇ ਦੇਖ ਸਕਦੇ ਦੇਖੋ, ਅਗਰ ਤੂਸੀ ਬਾਰਗਨਿੰਗ ਵਗੈਰਾ ਕਰਨੀ, ਓ ਵੀ ਕਰ ਲੋ।
ਹਾਂਜੀ, ਐ ਤੇ ਤੁਸੀਂ ਸਈ ਕੈਹ ਰੇ ਓ।
ਔਫਲਾਈਨ ਤਾਂ ਐਈਓ ਫੈਦਾ ਐ, ਬਾਕੀ ਓਫਲਾਇਨ ਇੱਕ ਤਰਾਂ ਦੀ ਕੁਆਲਿਟੀ ਤੇ ਕੁਆਂਟਿਟੀ ਵੀ ਚੈੱਕ ਹੋ ਜਾਂਦੀ ਏ, ਅਗਰ ਖਾਨ-ਪੀਨ ਦੀ ਚੀਜ ਲੈਣੀ ਐ, ਫੇਰ ਕੁਆਂਟਿਟੀ ਵਗੈਰਾ ਚੈੱਕ ਹੋਜੇਗੀ, ਬਈ ਅਗਰ ਜ਼ਿਆਦਾ ਪੈਸੇ ਲੈਰੇਆ ਤੇ ਕੁਆਂ ਕੁਆਂਟਿਟੀ ਘਾਟ ਦੇ ਰੇਆ, ਫੇਰ ਓ ਤਾਂ
ਹਾਂਜੀ-ਹਾਂਜੀ, ਐ ਤੇ ਤੁਸੀਂ ਸਈ ਕਹਿ ਰੇ ਓ। ਔਫਲਾਈਨ ਤੇ-ਤੇ ਜ਼ਾਦਾ ਅੱਛਾ ਹੈਗਾ ਏ, ਪਰ ਨਾ ਓਈ ਗੱਲ ਨਾ ਕਈ ਵਾਰ ਸਾਨੂੰ ਟੈਮ ਜਿਹਾ ਨੀ ਲੱਗਦਾ, ਬਾਰ ਜਾਨ ਦਾ ਕਿੱਥੇ। ਤੇ ਅਸੀ ਬਿਜ਼ੀ ਹੋਨੇ ਆਂ, ਔਰ ਘਾਰ ਸਮਾਨ ਥੂੜਾ ਪੇਆ ਹੋਂਦਾ ਕੋਈ ਨਾ ਕੋਈ। ਫਿਰ ਸਾਨੂੰ ਕਰਨੀ ਪੈ ਜਾਂਦੀ ਐ। ਵੈਸੇ ਮੈਂ ਅਗਰ ਫ੍ਰੀ ਹੋਵਾਂ, ਅਗਰ ਜਿਵੇਂ ਮੈਂ ਸੰਡੇ ਨੂੰ ਯਾ ਮੰਡੇ ਨੂੰ ਕਿਸੇ ਦਿਨ ਵਿੱਚੋਂ ਫ੍ਰੀ ਹੋਵਾਂ ਤੇ ਮੈਂ ਘਾਰ ਦੇ ਸਮਾਨ ਜਾਕੇ ਵੀ ਲੇਆੱਨੀ ਆਂ। ਤੂਆਨੂੰ ਪਤੈ ਘਾਰ ਦੇ ਤੇ ਨੀਰੇ ਸਮਾਨ ਹੋਂਦੇ ਜੇ, ਤੂਸੀ ਰਸੋਈ ਦੇ ਦੇਖ ਲੋ ਵੈਸੇ ਯੂਜ਼ ਦੇ ਦੇਖ ਲੋ, ਰਾਸ਼ਨ ਦਾ ਦੇਖ ਲੋ ਐ ਵੈਸੇ ਨ੍ਹਾਨ-ਧੋਨ ਆਲਾ ਸਮਾਨ ਦੇਖ ਲੋ, ਸਰਫ਼ ਸਾਬੱਨ ਦੇਖ ਲੋ, ਕਿੰਨਾ ਸਮਾਨ ਚਾਈਦਾ ਹੁੰਦਾ ਸਾਨੂੰ ਘਾਰ। ਤੇ ਸਮਾਨ ਤੇ ਤੂਸੀ ਦੇਖੋ ਕੋਈ ਨਾ ਕੋਈ, ਕੋਈ ਨਾ ਕੋਈ, ਖਤਮ ਹੋਏਆ ਈ ਪੇਆ ਜੇ ਘਾਰ। ਬੱਸ ਫੇਰ, ਅੱਧੇ ਓਫਲਾਈਨ ਜਾ ਕੇ ਲੈਲੀ ਦੇ ਨੇ। ਅੱਧਾ ਔਨਲਾਈਨ ਲੈ ਲੀਦੇ ਜੇੜਾ ਅਸੀ ਭੁੱਲ ਜਾਂਨੇ ਆਂ, ਕਿਉਂਕਿ ਇੰਨਾ ਤੇ ਸਮਾਨ ਹੁੰਦਾ। ਜਦੋ ਬਜ਼ਾਰ ਜਾਈਦੈ ਕਿਉਂਕਿ ਤੂਆਨੂੰ ਪਤੈ ਅਗਰ ਅਸੀ ਰਸੋਈ ਦੇ ਯੂਜ਼ ਦਾ ਸਮਾਨ ਲੈਣਾ, ਓ ਅਲਗ ਦੁਕਾਨ ਤੋ ਮਿਲੇਗਾ। ਜੇ ਅਸੀ ਨ੍ਹਾਨ-ਧੋਨ ਆਲਾ ਸਰਫ਼ ਸਾਬਨ ਚਾਈਦੈ, ਓ ਸਾਨੂੰ ਅਲਗ ਦੁਕਾਨ ਤੋ ਮਿਲੇਗਾ ਜੇ ਸਾਨੂੰ ਸਬਜ਼ੀ, ਫਰੂਟ ਚਾਈਦੀ ਏ ਓ ਸਾਨੂੰ ਅਲਗ ਦੁਕਾਨ ਤੋ ਮਿਲੇਗੀ। ਫੇਰ ਐਈ ਤੇ ਗਲ ਏ ਨਾ, ਫੇਰ ਐਨੂੰ ਅਲਗ, ਅਲਗ ਦੁਕਾਨਾਂ ਤੇ ਅਸੀ ਜਾ ਕੇ, ਏ ਸਮਾਨ ਤੇ ਕੱਠਾ ਕਰ ਸਕਦੇ ਆਂ। ਲੇਕਿਨ ਜੇੜਾ ਫੇਰ ਹੁਨ ਰੈ ਜਾਂਦੈ ਕਈ ਵਾਰ ਹੁਣ ਕ ਇੱਕ ਜਿਵੇਂ ਮੈਂ ਸਾਰਾ ਬਾਜ਼ਾਰ ਹੋ ਆਈ ਮੈਂ, ਰਾਸ਼ਨ ਵੀ ਲੈ ਆਈ ਸਰਫ ਸਾਬਣ ਵੀ ਲੈ ਆਈ ਸਬਜ਼ੀ ਫਰੂਟ ਵੀ ਲੈ ਆਈ, ਤੇ ਰਸੋਈ ਦੇ ਮੈਨੂੰ ਦੋ ਚਾਰ ਚੀਜ਼ਾਂ ਚਾਹੀਦੀਆਂ ਸੀ। ਚਾਹ ਛਾਨਨੀ ਨਾ ਖ਼ਰਾਬ ਹੋ ਜਾਂਦੀ ਜਲਨੀ ਉਹ ਜਲਦੀ ਚਾਹ ਛਾਣ ਛਾਣ ਕੇ, ਉਹ ਕੂ ਦੋ ਚਾਹੀਦੀਆਂ ਸੀ ਉਹ ਲਿੱਤੀ, ਉਹ ਨਾ ਮੇਰੀ ਪੋਣੀ ਟੁੱਟ ਗਈ ਸੀ ਦੂਜੀ ਜਿਹੜੀ ਮੈਂ ਪੂੜੀਆਂ ਤਲਣੀ ਆਂ ਉਹ ਵਾਲੀ, ਉਹ ਟੁ ਉਹ ਲਿਆਈ ਇਹ ਸਾਰੀ ਚੀਜ਼ਾਂ ਤੇ ਮੈਂ ਲੈ ਆਈ ਲੇਕਿਨ ਜਦੋਂ ਮੈਂ ਘਰ ਆਈ ਤੇ ਮੈਂ ਵੇਖਿਆ, ਇਹ ਤੇ ਮੇਰੇ ਕੋਲ ਛੱਤਰੀ ਕੋਈ ਨੀ ਐਡੀ ਤੇ ਬਰਸਾਤ ਲੱਗੀ ਪਈ ਸੀ। ਫਿਰ ਮੈਂ ਛੱਤਰੀ ਓਨਲਾਈਨ ਮੰਗਾਈ, ਤੇ ਫੇਰ ਚਾਰ ਦਿਨ ਤੱਕ ਅਸੀਂ ਬਲਕਿ, ਛਤਰੀ ਮੇਰੀ ਚਾਰ ਦਿਨ ਦੇ ਅੰਦਰ ਆ ਗਈ ਸੀ, ਐਡੀ ਬਰਸਾਤ ਇਚ, ਤੇ ਚਾਰ ਦਿਨ ਅਸੀਂ ਫੇਰ ਐਵੇਂ ਟ ਟਾਈਮ ਪਾਸ ਕਰ ਹੀ ਲਿਆ ਫਿਰ ਇੱਧਰੋਂ ਉਧਰੋਂ ਮੰਗ ਕੇ, ਨਾਲ ਅਲੇ ਪੜੋਸੀਆਂ ਕੋਲ ਮੰਗ ਕੇ ਨਾਲ ਅਲਾ ਬਿਲਕੁਲ ਦਰਵਾਜ਼ਾ ਹੈਗਾ ਸਾਡਾ ਆਵਾਜ਼ ਮਾਰੋ ਨਾ ਜਰਾ ਛੱਤਰੀ ਦੇ ਦੋ ਦੇ ਦਿੰਦੇ ਨੇ, ਪੜੋਸੀਆਂ ਦਾ ਵੀ ਬੜਾ ਫ਼ਾਇਦਾ ਹੁੰਦਾ ਕਈ ਵਾਰ,
ਹਾਂਜੀ, ਔਨਲਾਈਨ ਸ਼ੋਪਿੰਗ ਅਤੇ ਔਫਲਾਈਨ ਸ਼ੋਪਿੰਗ ਦੇ ਤਾਂ ਇਹੋ ਚੀਜ਼ ਹੈ ਘਰ ਬੈਠੇ ਜਿਵੇਂ ਔ ਔਨਲਾਈਨ ਆ ਜਾਵੇਗਾ।
ਹ
ਕਿੱਧਰੇ ਜਾਣ ਦੀ ਲੋੜ ਨਹੀਂ। ਅਗਰ ਤੁਸੀਂ ਦੇਖ ਸਕਦੇ ਹੋ ਰਾਤੀ ਅਗਰ, ਕੋਈ ਮਤਲਬ ਮੈਡੀਕਲ ਸਟੋਰ ਨੀ ਖੁੱਲੇ ਹੁੰਦੇ ਰਾਤੀ ਤੁਸੀਂ ਦਵਾਈ ਵਗੈਰਾ ਮੰਗਾ ਸਕਦੇ ਹੋ ਅਗਰ, ਕਿਸੇ ਦੀ ਜ਼ਿਆਦਾ ਤਬੀਅਤ ਖਰਾਬ ਹੋ ਗਈ,
ਹਾਂਜੀ, ਹਾਂਜੀ ਇਹ ਤਾਂ ਤੁਸੀਂ ਬੜੀ ਅੱਛੀ ਗੱਲ ਕਹੀਏ ਮੈਂ ਪਰਸੋਂ ਹੀ ਮੈਨੂੰ ਨਾ, ਮੇਰੀ ਨਾ ਮਦਰ ਇਨਲੋ ਗਿਰ ਗਏ ਸੀਗੇ ਉਹਨਾਂ ਨੂੰ ਨਾ ਤੇ ਦਰਦ ਬੜੀ ਹੋ ਰਹੀ ਸੀ ਟੰਗਾਂ ਤੇ, ਤੇ ਉਹਨਾਂ ਨੂੰ ਕੋਈ ਮਾਲਸ਼ ਦਾ ਤੇਲ ਚਾਹੀਦਾ ਸੀਗਾ ਤੇ ਮੈਂ ਬਲਿੰਕਿਟ ਕੀਤਾ, ਤੇ ਬਲਿੰਕਿਟ ਤੋਂ ਪੰਦਰਾਂ ਮਿੰਟ ਦੇ ਅੰਦਰ ਤੇਲ ਆ ਗਿਆ। ਫੇਰ ਮੈਂ ਉਹਨਾ ਨੂੰ ਲਾ ਵੀ ਦਿੱਤਾ। ਫਿਰ ਉਹਨਾਂ ਦਾ ਆਰਾਮ ਵੀ ਪੈ ਗਿਆ ਸਵੇਰ ਤੱਕ ਜੇ ਅਸੀਂ ਸਵੇਰ ਤੱਕ ਦਾ ਇੰਤਜ਼ਾਰ ਕਰਦੇ ਤੇ ਫਿਰ ਉਹ ਸਾਰੀ ਰਾਤ ਉਹਨਾ ਨੂੰ ਦਰਦ ਰਹਿੰਦੀ ਨਾ, ਫਿਰ ਇਸ ਕਰਕੇ ਮੈਂ ਰਾਤੀ ਮੰਗਾਇਆ ਤੇਲ ਉਹ ਰਾਤੀ ਆ ਗਿਆ ਸੀ ਫਿਰ ਤੇਲ,
ੳਇੳ ਤਾਂ ਗੱਲ ਏ ਫਾਇਦਾ ਵੀ ਬੜਾ ਹੈ ਦੇਖੋ ਨੁਕਸਾਨ ਵੀ ਕਈ ਵਾਰ ਹੋ ਜਾਂਦਾ ਅਗਰ ਤੁਹਾਡੇ ਕੋਲ,,, ਕੁਆਲਿਟੀ ਵਧੀਆ ਨਾਏ ਤੁਸੀਂ ਕੋਈ ਚੀਜ਼ ਮੰਗਵਾ ਮੰਗਾਈਏ ਤੇ,
ਹਾਂਜੀ, ਹਾਂਜੀ।
ਤੁਸੀਂ ਹਾਂ ਅੱਜ ਕੱਲ ਜਿਵੇਂ ਹਾਂਜੀ ਫੇਸਬੁੱਕ ਤੇ, ਤੁਸੀਂ ਦੇਖ ਸਕਦੇ ਹੋ ਲੋਕੀ ਆਪਣਾ ਪ੍ਰੋਡਕਟ ਦਾ, ਪ੍ਰੋਡਕਟ ਦਾ ੳਇੳ ਪਾਉਂਦੇ ਨੇ ਨਾ,
ਹਾਂਜੀ, ਹਾਂਜੀ।
ਵੀਡੀਓ ਤੇ ਲੋਕ ਕਈਆਂ ਨੂੰ ਪਸੰਦ ਆ ਜਾਂਦਾ ਕਈ ਮਤਲਬ, ਫੇਰ ਕਹਿੰਦੇ ਨੇ ਕਿ ਬਈ ਅਸੀਂ ਲੈਣਾ ਹੈ ਤੇ ਉਹ ਫੇਰ ਕਹਿੰਦੇ ਨੇ ਐਡਵਾਂਸ ਪੇਮੈਂਟ ਪਾ ਦੋ,
ਹਾਂਜੀ।
ਅਸੀਂ ਅਸੀਂ ਉਹ ਪਾ ਦਿੰਦੇ ਆ, ਫਿਰ ਉਹ ਥੋੜ੍ਹਾ ਬਹੁਤਾ ਲਾਲਚ ਕਰਕੇ ਨਾ ਕਹਿੰਦੇ ਨੇ ਕਿ ਬਈ, ਬਾਕੀ ਦੀ ਪੇਮੈਂਟ ਤੁਸੀਂ, ਤੁਹਾਡੇ ਘਰ ਪ੍ਰੋਡਕਟ ਆਜੇਗਾ ਤੁਸੀਂ ਉਦੋਂ ਦੇ ਦੇਣਾ ਤੁਸੀਂ ਕਲਾ ਹੀ ਜਾ ਆ ਕੇ ਫਿਰ ਪ੍ਰੋਡਕਟ ਦੀ ਪੇਮੈਂਟ ਅੱਧੀ ਪਹਿਲੇ ਕਰ ਦਿੰਦੇ ਓ, ਅੱਧੀ ਜਦੋਂ ਬਾਅਦ ਵਿੱਚ ਉਹ ਫਿਰ ਪ੍ਰੋਡਕਟ ਹੀ ਨੀ ਆਂਦਾ।
ਹਾਂ, ਕਈ ਵਾਰ ਏਦਾਂ ਆਉਂਦਾ ਜੇ, ਮੇਰੇ ਨਾ ਇੱਧਰ ਹਮ ਮੇਰੇ ਜਿਹੜੇ ਪਾਪਾ ਹੈਗੇ ਨੇ, ਉਹਨਾਂ ਨੇ ਵੀ ਨਾ ਕੋਈ ਉਹ ਮੰਗਾਇਆ, ਦਵਾਈ ਆਪਣੀ ਕੋਈ। ਉਹਨਾਂ ਨੂੰ ਵੀ ਦਵਾਈ ਚਾਹੀਦੀ ਸੀਗੀ। ਉਹਨਾਂ ਨੇ ਮੰਗਾਈ ਤੇ ਔਡਰ ਤੇ ਕਰ ਦਿੱਤਾ ਫੋਨ। ਤੇ ਉਹ ਕਹਿੰਦੇ ਜਦੋਂ ਘਰ ਆਣਗੇ ਨਾ ਤਾਂ ਪੈਸੇ ਦੇ ਦੇਣਾ। ਤੇ ਅਸੀਂ ਪਾਰਸਲ ਖੋਲਿਆ ਨੀ, ਉਹ ਬਾਹਰ ਗੇਟ ਤੇ ਹੀ ਤੁਹਾਨੂੰ ਪਤਾ ਪਹਿਲੇ ਪੈਸੇ ਦਿਓ ਤਾਂ ਪਾਰਸਲ ਤੇ ਹੱਥ ਹੀ ਵਿੱਚ ਫੜਾਂਦੇ ਦੇ ਨੇ।
ਹਾਂਜੀ।
ਤੇ ਮੈਂ ਫੜ ਲਿਆ ਪਾਰਸਲ, ਪੈਸੇ ਵੀ ਉਹਨੇ ਜਿਹੜੇ ਮੰਗੇ ਛੇ, ਸੱਤ ਸੌ ਰੁਪਏ ਸੀਗੇ, ਮੈਂ ਉਹਨੂੰ ਦੇ ਦਿ ਤੇ, ਜੇ ਮੈਂ ਅੰਦਰ ਖੋਲੀ ਤੇ ਉਹ ਦਵਾਈ ਕੁਝ ਹੋਰ ਉਹਦੇ ਅੰਦਰ ਉਹਨਾ ਨੇ ਐਵੇਂ ਕੋਈ ਅਹ ਵੈਸਲੀਨ ਜੀ ਭਰ ਕੇ ਦੇ ਦਿੱਤੀ ਸੀਗੀ, ਉਹਨਾਂ ਨੇ ਕੁਛ ਹੋਰ ਮੰਗਾਇਆ ਸੀਗਾ ਕੋਈ ਦਵਾਈ ਤੇ ਉਹਨਾਂ ਨੇ ਵੈਸਲੀਨ ਜੀ ਭਰ ਕੇ ਦੇ ਦਿੱਤੀ। ਬਲਕਿ ਬਾਹਰ, ਬਾਹਰ ਵੀ ਨਾ ਐਵੇਂ ਨਕਲੀ ਜਿਹੇ ਸਟੀਕਰ ਲੱ ਗੇ ਹੋਏ ਸੀ, ਕੋਈ ਕੰਪਨੀ ਦਾ ਸਟੀਕਰਸ ਨੀ, ਕੋਈ ਟੈਗ ਨੀ, ਕੋਈ ਕੁਛ ਨੀ। ਬਸ ਐਵੇਂ ਕੁਛ ਵੀ ਵੇਚੀ ਜਾਂਦੇ ਨੇ ਉਹ ਔਨਲਾਈਨ ਦੇ ਨਾਮ ਤੋਂ, ਕਈ ਲੋਕ ਤੇ ਇਂਝ ਫਰੋਡ ਕਰਦੇ ਜੇ ਸਾਡੇ ਨਾਲ।
ਸਹੀ ਗੱਲ ਏ, ਦੇਖੋ ਓਨਲਾਈਨ ਮੰਗਾਓਗੇ ਕੀ ਚੀਜ਼ ਤੇ ਆਂਦੀ, ਕੀ ਚੀਜ ਤੁਸੀਂ ਟਰਸਟਡ ਐਪ ਤੋਂ ਮੰਗਵਾਓ, ਜਿਵੇਂ ਐਮਾਜ਼ੋਨ ਹੋ ਗਿਆ, ਫਿਰ ਫਲਿਪਕਾਰਟ ਹੋ ਗਿਆ।
ਹਾਂਜੀ, ਹਾਂਜੀ। ਮੀਸ਼ੋ, ਮਿੰਤਰਾ ਵੀਰ ਜੀ ਮੈਂ ਤੇ ਐਪ ਤੋਂ ਹੀ ਮੰਗਾਨੀ ਆ, ਟਰਸਟਡ ਐਪ ਤੋਂ ਹੀ। ਲੇਕਿਨ ਉਹ ਜਿਹੜੇ ਘਰ ਦੇ ਵੱਡੇ ਹੁੰਦੇ ਨਾ, ਉਹ ਜਿਵੇਂ ਅੱਜ -ਕੱਲ ਫੋਨ ਚਲਾਣ ਲੱਗ ਗਏ ਨੇ। ਐਲਾ ਐਂਡਰਇਡ ਫੋਨ ਤੇ ਉਹ ਨਾ ਪਤਾ ਨੀ ਚੱਲਦਾ ਉਹਨਾਂ ਨੂੰ ਦੇਖਦੇ ਨੇ, ਉਹ ਸਕਰੋਲ ਕਰਦੇ ਜਾਂਦੇ ਨੇ ਉੱਪਰ -ਉੱਪਰ ਨਿਊਜ਼ ਫੀਡ। ਫੇਸਬੁੱਕ ਦੀ ਜਾਂ ਇੰਸਟਾਗ੍ਰਾਮ ਦੀ ਕੋਈ ਨਾ ਕੋਈ ਐਡ ਆ ਰਹੀ ਹੁੰਦੀ ਏ, ਉਹ ਉਹਨਾਂ ਦੇ ਆਖੇ ਲੱਗ ਜਾਂਦੇ ਨੇ, ਉਹਨਾਂ ਦੇ ਝਾਂਸੇ ਚ ਆ ਜਾਂਦੇ ਨੇ। ਤੇ ਕੋਈ ਨਾ ਕੋਈ ਕਹਿੰਦੇ ਨੇ, ਇਹ ਮੈਂ ਥੱਲੇ ਨੰਬਰ ਆ ਰਿਹਾ ਸੀ ਮੈਂ ਇੱਥੇ ਫੋਨ ਕਰਕੇ ਨਾ ਔਡਰ ਕੀਤਾ ਮੈਨੂੰ ਵਧੀਆ ਲੱਗਿਆ ਉਹਨਾਂ ਨੇ ਕਿਹਾ ਤੁਹਾਨੂੰ ਦਸ ਦਿਨਾਂ ਚ ਆਰਾਮ ਆ ਜੇਗਾ। ਤੇ ਮੈਂ ਓਡਰ ਕਰ ਦਿੱਤਾ। ਉਹ ਬਸ ਆਪਣੇ ਆਪ ਹੀ ਓਡਰ ਕਰਕੇ ਆ ਜਾਂਦੇ ਨੇ ਇੰਜੇ ਵੇਖ ਕੇ। ਤੇ ਮੈਂ ਬਲਕੀ ਮਨਾ ਕੀਤਾ ਉਹਨਾਂ ਨੂੰ, ਕਹਿੰਦੇ ਨਹੀਂ -ਨਹੀਂ ਵਧੀਆ ਹੈਗਾ, ਉਹ ਕਹਿ ਰਹੇ ਸੀਗੇ ਵਧੀਆ। ਤੁਸੀਂ ਵੀਡੀਓ, ਪਾ ਦੇਣਾ ਤੁਹਾਨੂੰ ਨਾ ਆਰਾਮ ਆਇਆ ਤੇ। ਤੇ ਅਸੀਂ ਤੁਹਾਨੂੰ ਪੈਸੇ ਵਾਪਸ ਦਿਆਂਗੇ। ਉਹ ਬਸ ਫੇਰ ਪਾਪਾ ਨੇ ਆਖੇ ਲੱਗ ਕੇ ਉਹਨਾਂ ਦੇ, ਮੰਗਾ ਲਈ। ਬਾਅਦ ਚੋਂ ਕਿੰਨੇ ਪੈਸੇ ਵਾਪਸ ਦੇਣੇ ਸੀ ਤੇ ਕਿੰਨੇ ਸੁਣਨਾ ਸੀ ਜੇ।
ਹਾਂਜੀ, ਸਹੀ ਗੱਲ ਦੇਖੋ ਜੀ, ਇੰਸਟਾਗਰਾਮ, ਫੇਸਬੁੱਕ ਇਹਦੇ ਤੇ ਅਗਰ ਕੋਈ ਐਡ ਵਗੈਰਾ ਪ੍ਰੋਡਕਟ ਦੀ ਆਂਦੀ ਹੈ ਤਾਂ ਸਾਨੂੰ ਮੰਗਾਣੀ ਨਹੀਂ ਚਾਹੀਦੀ। ਕਿਉਂਕਿ ਦੇਖੋ ਹਾਂ ਐ ਟਰਸ ਟਡ ਐਪ ਨਹੀਂ ਹੈਗਾ ਏ ਤਾਂ ਉਹ ਲੋਕੀ ਅਪਣੀ ਐਡਵਰਟਾਈਜ਼ ਕਰਦੇ ਨੇ। ਤੇ ਪ੍ਰੋਡਕਟ ਦੀ, ਓਹਨਾਂ ਕੋਲ ਹੁੰਦਾ, ਮਤਲਬ ਲੋ ਕੁਆਲਿਟੀ ਦਾ ਹੀ ਪ੍ਰੋਡਕਟ, ਵਖਾਂਦੇ ਨੇ। ਕਿ ਬਈ ਇਹਦੇ ਕੋਲ ਇਹੋ ਜੇਗਾ ਇੰਨਾ ਵਧੀਆ ਹੈਗਾ। ਜਿਵੇਂ ਤੁਸੀਂ ਕਹਿ ਰਹੇ ਹੋ ਦਸ ਦਿਨ ਬਾਅਦ ਆਰਾਮ ਆ ਜਾਏਗਾ। ਦੇਖੋ ਜੀ ਉਹ ਤਾਂ ਫੇਰ ਫੇਕ ਹੈਗਾ ਤੁਸੀਂ ਆਪ ਹੀ ਦੇਖ ਲੋ ਤੁਹਾਡੇ ਘਰ ਚਿਵੇਂ ਪ੍ਰੋਡਕਟ ਆ ਗਿਆ ਹੁਣ।
ਹਾਂਜੀ- ਹਾਂਜੀ ਇਹ ਕੋਈ ਜਾਦੂ ਥੋੜੀ ਹੋਣਾ ਕਿ ਦਸ ਦਿਨਾਂ ਚ ਆਰਾਮ ਆ ਜਾਏਗਾ।
ਓਹੀ ਔ ਤਾਂ ਗਲ ਏ।
ਹਾ ਕਈ ਵਾਰ ਦਵਾਈ ਪਤਾ ਸਾਨੂੰ ਛੇ- ਛੇ ਮਹੀਨੇ ਲੈਣੀ ਪੈਂਦੀ ਹੈ, ਤਾਂ ਜਾ ਕੇ ਆਰਾਮ ਆਂਦਾ ਐ। ਪਰ ਕਈ ਤੇ ਚੀਜ਼ਾਂ ਐਸੀਆਂ ਹੁੰਦੀਆ ਨੇ ਜਿਵੇਂ ਸਾਨੂੰ ਕੋਈ ਸ਼ੂਗਰ ਏ, ਬੀਪੀ ਏ, ਥਾਇਰੋਇਡ ਏ, ਇਹ ਤੇ ਸਾਨੂੰ ਆਰਾਮ ਹੀ ਨੀ ਆਉਂਦਾ। ਉਹ ਸ਼ੂਗਰ ਦੀ ਦਵਾਈ ਸੀਗੀ ਮੇਰੇ ਖਿਆਲ ਚ ਕੋਈ ਚੂਰਨ- ਚਾਰਨ ਸੀਗਾ। ਤੇ ਉਹਦੇ ਨਾਲ ਕੋਈ ਲੱਗਦਾ ਕੋਈ ਸ਼ੂਗਰ ਬਿਲਕੁਲ ਜੜ ਤੋਂ ਖ਼ਤਮ ਹੋ ਜਾਏਗੀ ਜਦ ਤੱਕ ਅਸੀਂ ਅੰਦਰੋਂ ਨੀ ਆਪਣੇ ਪੂਰੇ ਕੋਸ਼ਿਸ਼ ਕਰਾਂਗੇ, ਸੈਰ ਕਰਾਂਗੇ, ਹੋਰ ਵੀ ਪਰਹੇਜ਼
ਡਾਇਟ ਵਗੈਰਾ ਕਰਨੀ ਹੁੰਦੀ ਹੈ ਦਵਾਈਆਂ ਨਾਲ ਤਾਂ ਫੇਰ ਦੁਨੀਆਂ ਠੀਕ ਨਾ ਹੋ ਜਾਏ।
ਉਹੀ ਤੇ ਗੱਲ ਐ ਨਾ, ਇਸ ਇਹਨਾਂ ਨੂੰ ਸਮਝ ਨੀ ਆਉਂਦਾ ਨਾ ਸਾਡੇ ਵੱਡਿਆਂ ਨੂੰ। ਇਹਨਾਂ ਨੂੰ ਲੱਗਦਾ ਵੀ ਉਹ ਠੀਕ ਕਹਿ ਰਹੇ ਨੇ ਹਜੇ ਇਹਨਾਂ ਨੂੰ ਇਸ ਚੀਜ਼ ਦਾ, ਨਹੀਂ ਪਤਾ ਐਕਸਪੀਰੀਅੰਸ, ਅਸੀਂ ਤੇ ਸੋ ਚੀਜ਼ਾਂ ਮੰਗਵਾ ਬੈਠੇ ਹਾਂ। ਤੇ ਸਾਨੂੰ ਪਤਾ ਕਿਹੜੀ ਐਪ ਸਹੀ ਐ ਕਿਹੜੀ ਚੀਜ਼ ਨਹੀਂ ਸਹੀ।
ਹਾਂਜੀ ਬਜ਼ੁਰਗ ਲੋਕ ਜ਼ਿਆਦਾ। ਗੱਲਾਂ ਚ ਆ ਜਾਂਦੇ ਨੇ ਨਾ ਤਾਂ ਕਰਕੇ ਥੋੜਾ ਬਹੁਤ ਮਤਲਬ
ਉਹੀ ਤੇ ਬਲਕਿ ਮੈਂ ਮੇਰੇ ਕੋਲ, ਹਾਂਜੀ- ਹਾਂਜੀ। ਇਹੀ ਤੇ ਗੱਲ ਹੈ, ਹਾਂਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।